ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ-। ਹੋਰ ਕੀ ਕਰਦੇ? ਵਧੀਆ ਵਧੀਆ।
ਬਸ ਅਸੀ ਬੈਠੇ ਸੀ ਡਿਨਰ ਕਰਕੇ ਹੁਣੇ ਤੇ ਬਸ ਤਾਡਾ ਫੋਨ ਆ ਈ ਗਆ ਮੈਂ ਤਾਨੂੰ ਯਾਦ ਕਰ ਰੀ ਸੀ ਅੱਜ ਦੇਖੋ
ਹਾਂ। ਸਹੀ ਆ ਜਿਨੂੰ ਯਾਦ ਕਰੋ ਓਦਾ ਫੋਨ ਆਂਦਾ ਈ ਆਂਦਾ ਐ।
ਐ ਹੁੰਦਾ ਐ ਦੇਖੋ। ਮੇਰੇ ਨਾਲ ਤਾਂ ਸੱਚੀ ਹੁੰਦਾ ਐ। ਓਈ ਮੈਂ ਕੈਨੀਆ ਕੈਨੇ ਨੇ ਤੂੰ ਝੂਠ ਬੋਲਦੀ ਐ। ਮੈਂ ਕੈ ਸੱਚੀ ਮੇਰੇ ਦਿਮਾਗ ਚ ਸੀ ਏ ਗੱਲ ਕਿ ਮੈਂ ਫੋਨ ਕਰਨਾ ਐ। ਹਾਂਜੀ ਹਾਂਜੀ।
ਖਾ ਲੇਆ, ਖਾ ਲੇਆ।
ਜੀ ਹਾਂਜੀ। ਤੁਸੀ ਦੱਸੋ ਤਾਡਾ ਹੋ ਗਆ ਡਿਨਰ?
ਹੋਰ ਦੱਸੋ ਕੀ ਕਰ ਰੇ ਸੀ ਏਸ ਟੈਮ?
ਬਸ, ਬੈਠੇ ਸੀਗੇ ਹੁਣੇ ਤਾਂ ਐ ਆਏ ਸੀ ਨਾਨਕੇ ਤੋ। ਬੱਚੇ ਗਏ ਹੋਏ ਸੀਗੇ ਮੈਂ ਬੈਠੀ ਸੀ। ਤੇ ਹੁਣ ਆ ਕੇ ਬੈਠੇ ਨੇ ਦਿਖਾ ਰੇ ਨੇ ਨਾਨੀ ਨੇ ਕੀ-ਕੀ ਭੇਜੇਆ ਐ?
ਅੱਛਾ ਅੱਛਾ।
ਹਾਂਜੀ ਹਾਂਜੀ।
ਨਾਨਕੇਆਂ ਦਾ ਵੀ ਬੋ ਚਾ ਹੁੰਦਾ ਪਤਾ ਐ ਆਏਆ ਕੀ ਆਏਆ ਕੀ
ਹਾਂ ਨਈ ਐ ਬਸ ਐ ਗਏ ਹੋਏ ਸੀ ਨਾ ਤੇ ਏਨਾਂ ਦਾ ਮਾਮਾ ਚ ਗਯਾ ਸੀਗਾ ਓਦਰ ਮਸੂਰੀ। ਤੇ ਕੈਂਦੀ ਵੀ ਆਪਾਂ ਜਾ ਆ ਵੀ ਤੂੰ ਭੇਜ ਤੁੰ ਵੀ ਆ ਜਾ। ਮੈਂ ਕੇਹ ਮੇਰੇ ਤੋਂ ਤੇ ਆਏਆ ਨੀ ਜਾਣਾ ਤੁਸੀ ਬੱਚੇਆਂ ਨੂੰ ਲੈ ਜਓ ਫੇਰ ਐ ਬੱਚੇਆਂ ਨੂੰ ਲੈ ਕੇ ਗਏ ਸੀਗੇ ਤੇ ਏਥੇ ਦੋ ਤਿੰਨ ਹਫਤੇ ਮਸੂਰੀ ਕਰਕੇ ਤੇ ਹਫ਼ਤਾ ਓਥੇ ਨਾਨੀ ਦੇ ਕੱਟ ਕੇ ਆਏ ਨੇ ਹੁਣ ਛੁੱਟੀਆਂ ਤੇ ਹੁਣ ਆਏ ਸੀ। ਅੱਜ ਆਏ ਨੇ ਘਰ ਬਸ ਅੱਜ ਸਾਰ ਮੇਰੀ ਨਾਨੀ ਨੇ ਮੇਰੇ ਕੋ ਯੇ ਲੈ ਕੇ ਦਿਆ ਹੈ, ਮਾਮਾ ਜੀ ਨੇ ਮੇਰੇ ਕੋ ਯੇ ਲੇ ਕੇ ਦੀਆ ਹੈ।
ਅੱਛਾ ਅੱਛਾ। ਚਲੋ ਵਧੀਆ।
ਬਾਏ।
ਮੈਂ ਵੀ ਹੁਨ ਥੱਲੇ ਥੋੜ੍ਹੀ ਦੇਰ ਪੈਲੇ ਕਸਟਮਰ ਨੂੰ ਕੱਪੜੇ ਦਖਾ ਕੇ ਆਈ ਸੀ।
ਅੱਛਾ ਅੱਛਾ। ਹਾਂਜੀ ਹਾਂਜ ਤੁਸੀ ਸਿਲਦੇ ਵੀ ਓ ਕੱਪੜੇ?
ਨੀ ਸਿਲਦੇ ਨੀ ਆ। ਅਸੀ ਵੇਚਦੇ ਰੈਡੀਮੇਟ ਓਦਾਂ ਮੈਂ ਸਿਲਦੀ ਅਪਣੇ ਜੋਗੀ ਮੇਰੀ ਨਿਗਾ ਘੱਟ ਆ।
ਅੱਛਾ ਅੱਛਾ। ਉਈ ਮੈਂ ਨਾ ਲੇ ਸੂ ਪੈਲੇ ਨਾ ਮੈਂ ਨਾ ਏਦਰ ਤੁਆਡੇ ਮੁਹੱਲੇ ਚ ਰੈਂਦੇ ਸੀ ਦੀਦੀ। ਓਨਾਂ ਤੋਂ ਸਵਾਂਦੀ ਸੀ ਸੂਟ ਤੇ ਓਨਾਂ ਦੀ ਫੀਟਿੰਗ ਬੜੀ ਚੰਗੀ ਸੀਗੀ। ਤੇ ਹੁਣ ਓਨਾਂ ਦਾ ਹੋ ਗਿਆ ਵਿਆਹ ਤੇ ਹੁਣ ਓ ਇੱਥੇ ਆਂਦੇ ਈ ਨੀ, ਮੈਨੂੰ ਹੁਣ ਸੂਟ ਸਵਾਣ ਵਾਸ ਤੇ ਮੈਨੂੰ ਹੁੰਦੈ ਕੀ ਇੱਕ ਤਾਂ ਦੀ ਕੋਈ ਕਿਵੇਂ ਦਾ ਸਿਲ ਦਿੰਦਾ ਸੂਟ
ਹੂੰ, ਹਰ ਕਿਸੇ ਕੋ ਇੱਕੋ ਜੀ ਫਿਟਿੰਗ ਨੀ ਆਂਦੀ ਕਦੇ ਵੀ।
ਹਾਂ ਪਰ ਮੈਨੂੰ ਨਾ ਮੇਰੇ ਕੀ ਘਰਦੇਆਂ ਨੂੰ ਆ ਜਾਂਦੀ ਆ ਕਿਸੇ ਹੋਰ ਦੀ ਪਰ ਮੈਨੂੰ ਓਨਾਂ ਦੀ ਆਂਦੀ ਸੀ ਵੈਡਿੰਗ ਤੇ ਮੈਂ ਤਾਂ ਹੁਨ ਔਨਲਾਈਨ ਈ ਮੰਗਾ ਲੈਂਨੀ ਆਂ। ਰੇਡੀਮੇਡ ਜੇੜੇ ਹੁੰਦੇ ਨੇ ਓ ਵੀ ਥੋੜੀ ਹਲ ਕੀ-ਹਲਕੀ ਓਦੀ ਫੀਟਿੰਗ ਅੰਦਰੋਂ ਕਰਵਾ ਲੈਨੀ ਆਂ ਤਰੁਪਾਈ ਕਰਵਾ ਕੇ ਯਾ ਫਿਰ ਓਦੇ ਤੇ ਥੋੜੀ ਜੀ ਸੀਨ ਮਰਵਾ ਦੇਨੀ ਆਂ।
ਸਾਡੇ ਆਪ ਏਥੇ ਇੱਕ ਅੰਟੀ ਆ ਦਰਜੀ ਓਹੀ ਸਿੱਲਦੇ ਮੇਰੇ ਤਾਂ ਹਮੇਸ਼ਾ ਓਹੀ ਸਿੱਲਦੇ ਯੂਨੀਫਾ ਫਮ ਹੋ ਗਈ ਸੂਟ ਹੋ ਗਏ, ਮੈਨੂੰ ਤਾਂ ਓਨਾਂ ਦੇ ਈ ਪਸੰਦ ਆ ਓ ਭਾਵੇਂ ਇੱਕ ਓਦਰ-ਉਦਰ ਕਰ ਦੇਵੇ ਨਾ ਓਹ ਹੋ ਜਾਂਦਾ ਕੋਈ ਹੋਰ ਕਰੇ ਨਾ ਫੇ ਨੀ ਹੁੰਦਾ।
ਬੱਸ ਓਹੀ ਪਰ ਊਂ ਪਤੈ ਤੇ ਹੁਨ ਨਾ ਮੈਨੂੰ ਤਾਂ ਓ ਹੁੰਦਾ ਹੁਨ ਓ ਵੀ ਏਥੇ ਆਂਦੇ ਨੇ ਨਾ ਪੇਕੇ ਰੈਣ ਫੇਰ ਮੈਂ ਕੈਨੀ ਆਂ ਵੀ ਮੈਂ ਨਾ ਤੁਆਨੂੰ ਸੂਟ ਲੈ ਕੇ ਦੇ ਦਿੰਨੀ ਆਂ ਤੇ ਥੋੜੇ ਬੋਤ ਸਿਲ ਜੋ। ਕੈਂਦੇ ਮੈਂ ਛੁੱਟੀਆਂ ਕੱਟਨ ਆਈ ਆਂ ਕਿ ਮੈਂ ਇੱਥੇ ਵੀ ਕੰਮ ਕਰਨ ਆਈ ਆਂ ਮੈਂ ਕਿਆ ਦੇਖੋ ਰਿਕੁਐਸਟ ਐ। ਚਾਹੇ ਤੁਸੀਂ ਆਪਣੇ ਨਾਲ ਲੈ ਜੋ ਤੁਸੀਂ ਤੇ ਕਰਦੇ ਮੈਨੂੰ ਬਾਚੋ ਫੇਰ ਓ ਮੈਨੂੰ ਓਨਾਂ ਨੂੰ ਦੇ ਕੇ ਆਈ ਆਂ ਦੱਸ ਸੂਟ ਕ ਠੀਕ, ਮੈਂ ਕਿਆ ਮੇਰਾ ਇੱਕ ਵਾਰੀ ਕਰਦੋ ਤੁਸੀਂ ਜੁਗਾੜ ਪਤਾ ਨੀਂ, ਮੈਂ ਨਾ ਪਤਾ ਐ ਮੈਂ ਪੰਜ ਹਜ਼ਾਰ ਦਾ ਸੂਟ ਲੈ ਕੇ ਆਈ ਕੱਪੜਾ ਦੇ ਮੈਂ ਦੋ ਹਜ਼ਾਰ ਓਥੇ ਸਵਾਈ ਦਿੱਤੀ ਓਦੀ ਤੇ ਇੰਨਾ ਖਰਾਬ ਸੂਟ ਸਵਾਇਆ ਨਾ ਮੈਂ ਪਾਏਆ ਨਾ ਕੁਛ ਓ ਓਸ ਦਿਨ ਦਾ ਐਵੇਂ ਈ ਪਿਆ
ਫੇ ਦੁੱਖ ਬੋਹ ਲੱਗਦਾ ਪਤਾ ਬੰਦਾ ਰੀਝ ਨਾਲ ਸੂਟ ਲੈ ਕੇ ਆਂਦਾ ਬੰਦਾ ਸੂਟ ਬਾਅ ਚੋਂ ਲੈਂਦਾ ਸੁਪਨਾ ਪੈਲਾਂ ਦੇਖ ਲੈਂਦਾ ਪਾਨ
ਬਿਲਕੁਲ ਜੀ ਬਿਲਕੁਲ ਮੈਂ ਹੁਣ ਓਹੀ ਸੋਚ ਈ ਰਈ ਸੀ ਮੈਂ ਕਿਆ, ਕੀ ਦੇਖਾਂ ਕਿਓਂਕੀ ਸੂਟ ਦਾ ਮੈਨੂੰ ਹੁੰਦਾ ਏ ਨਾ ਮੈਂ ਚਲੋ ਮੈਂ ਤੁਆਡੇ ਕੋਲ ਵੀ ਆਵਾਂਗੀ ਦੇਖਨ ਸੂਟ ਤੇ ਐਈਓ ਹੁੰਦਾ ਦੇਖੋ ਸੂਟ ਅਸੀਂ ਸੋਚਦੇ ਆਂ, ਐ ਲਵਾਂਗੇ, ਐ ਕੱਟ ਵਾਲਾ ਸੁਆਵਾਂਗੇ, ਐਵੇ ਕਰਾਂਗੇ ਪੈਲੇ ਦੇਖੋ ਮੈਂ ਨਾ ਇੱਕ ਸੂਟ ਦਾ ਨਵਾਂ ਬਣਿਆ ਸੀਗਾ ਮੈਂ ਉਵੇਂ ਦੇ ਓਨੂੰ ਭੇਜ ਜੀ, ਮੈਂ ਕਿਆ ਐਵੇਂ ਦਾ ਬਣਾ ਦੇਣਾ ਤੁਸੀਂ ਓ ਕੈਂਦੇ ਹਾਂ-ਹਾਂ ਬਣ ਜੇਗਾ। ਓ ਓਨਾਂ ਨੇ ਪਤਾ ਨੀ ਕੇਹੋ ਜਾ ਗਲਾ ਬਣਾਏਆ ਓਦਾ ਇੰਨਾ ਛੋਟਾ ਗਲਾ ਨਾ ਓਦੀ ਤਨੀਆ ਠੀਕ ਬਣੀਆਂ ਨਾ ਕੁਛ ਮੈਂ ਕਿਆ ਮੇਰੇ ਹੁਣ ਤਿੰਨ ਸੂਟ ਖਰਾਬ ਹੋ ਗਏ, ਫੇਰ ਮੈਂ ਆਦਰ ਦੀਦੀ ਨੂੰ ਕਿਆ ਮੈਂ ਕਿਆ ਤੁਸੀਂ ਹੁਨ ਮੈਂ ਕਿਆ ਹੁਣ ਓਥੋਂ ਨੀ ਹੁਨ ਮੈਂ ਅਰੇ ਨਈਂ ਮੈਂ ਤਿੰਨਾਂ ਵਾਰੀ ਅਲਗ-ਅਲਗ ਤੋਂ ਸਵਾਏ ਸੀ। ਤਿੰਨਾਂ ਨੇ ਖਰਾਬ ਕਰਕੇ ਦਿੱਤੇ ਨੇ। ਫੇਰ ਮੈਂ ਓ ਦੀਦੀ ਨੂੰ ਈ ਕਿਆ ਮੈਂ ਕਿਆ ਦੀਦੀ ਤੁਸੀਂ ਬਣਵਾ ਦੇਨਾ ਤੇ ਮੈਨੂੰ ਤੁਸੀਂ ਚਾਹੇ ਕੋਰੀਅਰ ਕਰ ਦੇਨਾ ਫੇਰ ਕੈਂਦੀ ਠੀਕ ਫੇਰ ਓ ਨਾ ਲੈ ਕੇ ਗਏ ਨਾ ਸੂਟ ਆਪਣੇ ਨਾਲ। ਕੈਂਦੇ ਮੇਰੀ ਸੱਸ ਨੇ ਕੈਣਾ ਐ ਤੇਰੇ ਪੇਕੇਆਂ ਨੇ ਦਸ ਸੂਟ ਦਿੱਤੇ ਨੇ।
ਤੂੰ ਕੈ ਚਲੋ ਵਦੀਆ, ਤੁਆਡੀ ਟੋਰ ਬਣ ਜੂ ਗੀ ਓਥੇ।
ਹੂੰ।
ਸੱਸਾ ਤਾਂ ਏਹੀ ਦੇਖਦੀ ਆ ਕੀ, ਕੀ ਲੇਆਂਦਾ ਪੇਕੇਆ ਤੋਂ।
ਇਹੀ ਹੁੰਦਾ ਦੇਖੋ, ਹੁਣ ਮੈਨੂੰ ਹੁਣ ਬੱਚੇ ਵੇਹਆਏ ਨੇ ਹੁਣ, ਇੱਧਰ ਵੀ ਏ ਪੁੱਛਦੇ ਪੈਏ ਸੀ ਮੰਮੀ ਕਿ ਤੇਰੇ ਵਸਤੇ ਕੀ ਆਇਆ? ਬਈ ਹੁਣ ਓਧੋਂਰੋ ਸੂਟ ਆਇਆ ਸੀ ਮੇਰਾ ਵੀ ਤੇ ਉਹਦੀ ਪਾਗ ਨਹੀ ਆਈ ਸੀ। ਮੈਂ ਉਹਨਾਂ ਨੂੰ ਨਹੀਂ। ਮੈਂ ਦੇਖੋ, ਐਹ ਆਇਆ। ਇਹ ਤਾਂ ਹੁੰਦਾ ਹੀ ਆ ਦੇਖੋ, ਆ ਕੇ ਦੱਸਣਾ ਹੀ ਪੈਂਦਾ, ਕੀ ਆਇਆ ਕੀ ਨਹੀ ਆਇਆ।
ਸਹੀ ਗੱਲ ਆ।
ਹਾਂਜੀ, ਹਾਂਜੀ। ਹੋਰ ਤੁਸੀਂ ਸੁਣਾਓ?
ਬਸ ਵਧੀਆ। ਮੈਂ ਵੀ ਇਹੀ ਕਹਿੰਦੀ ਸੀ ਜਿੱਦਾਂ, ਸਾਨੂੰ ਕਿਆ ਕਹਿੰਦੇ ਹੁੰਦੇ ਆ ਨਹੀਂ, ਮੈਂ ਵੀ ਇੱਥੋਂ ਹੀ ਸਵਾਨੀਆਂ ਸੂਟ। ਮੈਂ ਵੀ ਹੋਰ ਕਿਤੇ ਨੀ ਸਵਾਦੀ। ਜੇ ਮੈਂ ਹੋਰ ਕਿਤੇ ਸਵਾਵਾਂ ਤੇ ਮੇਰੀ ਫਿਟਿੰਗ ਨੀ ਸੈਟ ਆਉਂਦੀ ਜਾਂ ਗਲੇ ਦਾ ਤੀਰਾ ਨੀ ਸੈੱਟ ਆਉਂਦਾ ਕਦੇ। ਕੁਛ ਨਾ ਕੁਛ ਮਤਲਬ ਕੋਈ ਨਾ ਕੋਈ, ਮਿਸ਼ਟੇਕ ਹੁੰਦੀ ਆ। ਕੋਈ ਨਾ ਕੋਈ ਗਲਤੀ ਹੁੰਦੀ ਆ ਉਹਨਾ ਦੀ। ਹੁਂ। ਤੇ ਉਹ ਪਾਉਣ ਦਾ ਦਿਲ ਨੀ ਕਰਦਾ, ਹੁਂ।
ਹਾਂ, ਮੈਂ ਤੇ ਇੱਕ ਵਾਰ ਗਲਤੀ ਨਾਲ ਸੋਚਿਆ। ਮੈਂ ਕਿਹਾ ਵਿਆਹ ਵਾਲਾ ਸੂਟ ਜਿਹੜਾ ਨਾ ਮੇਰੀ ਨਾ, ਭੈਣਂ ਦਾ ਵਿਆਹ ਸੀਗਾ। ਮੈਂ ਕਿਹਾ ਸੂਟ ਸੁਆ ਲੈਂਣੀ ਆ ਰੇਡੀਮੇਡ ਲੈਂਨ ਤੋਂ ਚੰਗਾ। ਉਹ ਪਤਾ ਨੀ, ਉਹ ਜਨਾਨੀ ਨੇ, ਜਨਾਨੀ ਨੇ ਕਿਵੇਂ ਸੀਤਾ ਉਹ
ਤੇ ਉਹ ਇੰਨਾ ਖਰਾਬ ਬਣਿਆ ਨਾ ਪਾਇਆ ਗਿਆ ਨਾ ਕੁਛ, ਫਿਰ ਮੈਂ ਉੱਧਰ ਜਾ ਕੇ ਰੈਡੀਮੇਡ ਲੈ ਕੇ ਲੈਆਈ, ਉਹ ਜਦੋਂ ਜਿਹੜਾ ਬਾਈ ਤੋਂ ਲੈ ਕੇ ਲੈਆਈ, ਉਹ ਕਹਿੰਦਾ ਮੈਂ ਹੀ ਕਰਾ ਦਿੰਦਾ ਫਿਟਿੰਗ। ਓਨੀ ਹੀ ਫਿਟਿੰਗ ਕਰਾ ਕੇ ਦਿੱਤੀ, ਚਲੋ ਉਹ ਪਰ ਉਹ ਸਹੀ ਆ ਗਈ ਸੀ ਮੈਨੁੰ।
ਅੱਛਾ! ਨਾਪੇ ਦਾ ਕਰਾ ਤਾ ਹੋਣਾਂ ਨਾ ਉਹਨੇ।
ਹਾਂਜੀ, ਹਾਂਜੀ! ਬਸ।
ਫਿਰ ਹੁਣ ਬੰਦਾ ਕੁਛ ਕਹਿ ਵੀ ਨਹੀ ਨਾ ਸਕਦਾ। ਉਹ ਕਹਿੰਦੀਆ ਅਸੀ ਮਿਹਨਤ ਕੀਤੀ ਆ।
ਉਹ ਤਾਂ ਹੈ ਹੀ ਦੇਖੋ। ਪੈਸੇ ਤਾਂ ਪੂਰੇ ਦੇਣੇ ਪੈਣਗੇ। ਨਹੀਂ ਇਹ ਤਾਂ ਠੀਕ ਹੈਗ। ਤੁਸੀਂ ਧੋ ਕੇ ਦੇਖਣਾ ਫੇਰ ਪਤਾ ਚੱਲੇਗਾ। ਫੇਰ ਧੋਣ ਤੋਂ ਬਾਅਦ ਕਿਹੜਾ ਆਪਾਂ ਵਾਪਿਸ ਜਾ ਰਹੇ ਦਿਖਾਣ, ਕੇ ਨਹੀ ਠੀਕ ਹੋਇਆ। ਬਸ। ਰੇਟ ਐਵੇਂ ਮੰਗ ਲੈਣਗੇ ਬੀ ਜਿਵੇਂ ਪਤਾ ਨੀ ਕਿੰਨਾ, ਕਿਹੜਾ ਬੁਟੀਕ ਵਾਲਾ ਸਿਲਕੇ ਦੇ ਰਿਹਾ।
ਹੁਂ, ਇਹ ਤਾਂ ਹੈ। ਬੁਟੀਕਾਂ ਦੀ ਤਾਂ ਤੁਸੀਂ ਗੱਲਾਂ ਹੀ ਛੱਡ ਦੋ ਬੁਟੀਕਾਂ ਤੇ ਤਾਂ ਉਹਦੇ ਤਾਂ ਨੌ, ਨੌ ਸੌ ਹਜ਼ਾਰ ਰੁਪਏ ਤੋਂ ਸ਼ੁਰੂ ਆ ਸੂਟ, ਸੀਨ, ਸਲਵਾਈ।
ਹਾਂ -ਹਾਂ ਮੈਂ ਦਿੱਤੀਏ, ਏਹ ਨੀ ਮੈਂ ਨਹੀਂ ਦਿੱਤੀ। ਮੈਂ ਦੋ ਹਜਾਰ ਦਿੱਤੀ ਹੈ ਸਵਾਈ। ਤੁਸੀ ਲੋਨ ਵਾਲਾ ਸੂਟ ਸਵਾਇਆ ਸੀ ਮੈਂ।
ਅੱਛਾ-ਅੱਛਾ।
ਹਾਂਜੀ। ਉਹਦੇ ਦੋ ਸੌ ਰੁਪਏ ਮੈਂ ਸਵਾਈ ਦਿੱਤੀ, ਉਹ ਵੀ ਖ਼ਰਾਬ ਹੋ ਗਿਆ ਸੀ ਮੇਰਾ। ਫਿਰ ਮੇਰਾ ਹੁਣ ਉਹਨਾ ਸਭ, ਇਨਾ ਸਬ ਤੇ ਮੇਰਾ ਯਕੀਨ ਉੱਠ ਗਿਆ ਹਣ। ਨਹੀਂ ਤਾਂ ਮੈਂ ਤੋਂ ਜਿਆਦਾ ਤੋ ਕੀ ਕਰਦੇ ਹਾਂ। ਮੈਂ ਔਨਲਾਈਨ ਸੂਟ ਮੰਗਾਨੀ ਹਾਂ ਤੇ ਇੱਧਰ ਟੇਲਰ ਤੋਂ ਜਾ ਕੇ ਉਹਦੀ ਫਿਟਿੰਗ ਕਰਾ ਲੈਂਦੇ ਹਾਂ, ਬਸ।
ਉਹ ਆ ਵੀ ਜਾਂਦੇ ਤੀਰੇ ਤੂਰੇ ਸੈੱਟ ਪਤਾ ਤੁਹਾਨੂੰ, ਓਨਲਾਈਨ ਵਾਲੇ।
ਉਹਦਾ ਹੈ ਹੀ ਕਿਥੇ, ਉਹਨਾਂ ਦਾ ਸਾਈਜ਼ ਇੱਕੋ ਵਰਗਾ ਬਣਨ ਦਾ। ਬਸ ਉਹਨਾਂ ਦੇ ਪਿੱਛੇ ਚੋੜੇ ਪਲੇਟ ਤਾ ਪਾ ਕੇ ਉਹਨੂੰ ਸਈਜ਼ ਠੀਕ ਕਰਦੋ ਬਸ।
ਹੁਂ। ਚਲੋ ਸਰੀ ਜਾਂਦਾ ਫੇਰ ਵੀ, ਬੰਦੇ ਦਾ। ਤੀਵੀਆਂ ਨੂੰ ਤਾਂ ਸੁੂਟਾਂ ਦਾ ਤਾ ਹੀ ਬਹੁਤ ਹੁੰਦਾ। ਬਹੁਤ ਜ਼ਿਆਦਾ ਚਾਅ ਹੁੰਦਾ।
ਬਸ ਇਹੀ ਚਾਹਅ ਨੇ ਸਾਡੇ। ਹੋਰ ਕਿਹੜਾ ਕੋਈ ਚਾਹ ਹੈ ਸਾਡਾ। ਕੋਈ ਫੰਕਸ਼ਨ ਆਇਆ ਸੂ ਫੇਰ ਪਤਾ ਕੀ ਆ ਫੇਰ ਦੁਬਾਰਾ ਉਹ ਸੂਟ ਪਹਿਨਦੇ ਹੀ ਮੈਨੂੰ ਜੋ ਅਸਲ ਗੱਲ ਹੈ ਵੀ ਨਹੀਂ ਮੈਂ ਇੱਧਰ ਪਾਇਆ ਸੀ ਏ ਸਭ ਨੇ ਦੇਖ ਲਿਆ ਹੁਣੇ ਦੁਬਾਰਾ ਨੀ ਪਾਉਣਾ ਦੂਜਾ ਪਾਉਣਾ
ਹੂੰ ਇਹ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਬੰਦੇ ਚ ਇਹ ਬਹੁਤ ਦਿੱਕਤ ਤਾਂਦੀ ਵੀ ਵੀ ਗੱਲ ਹੁੰਦੀ ਵੀ ਸੱਚੀ ਪਰ ਇਹਨੂੰ ਮੰਨਣ ਨੂੰ ਤਿਆਰ ਨੀ ਕੋਈ ਬੰਦਾ
ਨਹੀਂ ਅਸੀਂ ਤਾਂ ਜਿਵੇਂ ਇੰਜ ਕਰਦੇ ਹਾਂ ਜਿਵੇਂ ਨਾ ਅਸੀਂ ਤਿੰਨ ਭੈਣਾਂ ਇੱਕ ਮੇਰੀ ਸਗੀ ਭੈਣ ਹੈ ਇੱਕ ਮੇਰੀ ਭੂਆ ਦੀ ਕੁੜੀ ਹੈ ਤੇ ਹੁਣ ਜਿਵੇਂ ਸਾਡੀਆਂ ਰਿਸ਼ਤੇਦਾਰੀਆਂ ਨੇ ਅਲੱਗ ਅਲੱਗ ਤੇ ਜੋ ਜੋ ਸੂਟ ਮੈਂ ਜੇ ਰਿਸ਼ਤੇਦਾਰੀ ਚ ਪਾ ਲਿਆ ਓ ਫੇਰ ਮੈਂ ਦੁਬਾਰਾ ਨੀ ਪਾਂਦੀ ਮੈਂ ਆਪਣੀ ਭੈਣਾਂ ਨੂੰ ਦੇ ਦਿੰਦੀ ਹਾਂ ਫੇਰ ਇੱਕ ਸੂਟ ਤਿੰਨ ਫੰਕਸ਼ਨ ਚ ਪੈ ਜਾਂਦਾ ਐਵੇਂ ਕਰਕੇ
ਪਰ ਨਾਪ ਦਾ ਵੀ ਤਾਂ ਫਰਕ ਪੈਂਂਦਾ ਬਹੁਤ ਜ਼ਿਆਦਾ
ਨਹੀਂ ਅਸੀਂ ਸਾਰੇ ਇੱਕੋ ਨਾਪ ਦੇ ਹੈਗੇ ਆਂ ਤਿੰਨੋ ਜਣੀਆ
ਅੱਛਾ
ਉਹ ਹਾਂ ਬਸ ਹਲਕੀ ਜਿਹੀ ਫਿਟਿੰਗ ਦਾ ਫਰਕ ਹੁੰਦਾ ਉਹ ਵੀ ਅਸੀਂ ਜਿਵੇਂ ਵੈਸੇ ਅਸੀਂ ਜਿਵੇਂ ਕੋਈ ਵੀ ਸੂਟ ਸਵਾਉਂਦੇ ਹਾਂ ਨਾ ਤੇ ਅਸੀਂ ਉਹਨੂੰ ਪਹਿਲੇ ਤੋਂ ਹੀ ਉਹਨੂੰ ਅੰਦਰ ਉਹਦੇ ਕੱਪੜਾ ਛੁਡਵਾ ਦਿੰਨੇ ਆ
ਵਾਧੂ ਸਲਾਈਆਂ ਲਵਾ ਲੈਂਨੇ
ਇੱਕ ਬਸ ਇੱਕ ਸਲਾਈ ਵਾਧੂ ਲਵਾ ਥੋੜਾ ਜਿਆ ਅੰਦਰ ਕੱਪੜਾ ਛੁਡਵਾ ਦਿੰਨੇ ਆ ਜੇ ਕਿਸੇ ਨੇ ਖੁਲਵਾਉਣਾ ਹੈ ਖੁਲਵਾ ਲੈ ਟਾਈਟ ਕਰਵਾਉਣਾ ਟਾਈਟ ਕਰਾ ਲੈ ਬਸ ਓਰ ਵਾਲਾ ਸਾਨੂੰ ਸਭ ਦੱਸ ਲੈਨ ਏ ਵੀ ਦੇਖੋ ਸਾਡੀ ਹਾਈਟ ਵੀ ਸਬ ਦੀ ਤਿੰਨਾਂ ਦੀ ਸੇਮ ਹੈਗੀ ਏ ਤੇ ਵੇਟ ਵੀ ਕੁਛ ਇੰਨਾ ਕੁਛ ਸੇਮ ਨੀ ਹੈਗਾ ਜਾਦਾ ਫਰਕ ਨੀ ਹੈਗਾ
ਅੱਛਾ ਫੇਰ ਤਾਂ ਚਲੋ ਵਧੀਆ ਘਰ ਵਾਲਿਆਂ ਦਾ ਈ ਖਰਚਾ ਬਚ ਜਾਂਦਾ ਵਿਚਾਰਿਆਂ ਦੀ ਹਾ
ਉਹੀ ਕੋਈ ਅਰਜੈਂਟ ਫੰਕਸ਼ਨ ਤੇ ਕਿਧਰ ਇੱਧਰ ਉੱਧਰ ਜਾਣਾ ਹੋਏ ਨਾ ਸੁਆਣ ਦਾ ਟਾਈਮ ਨਾ ਹੋਵੇ ਤੇ ਮੈਂ ਇਹ ਫੋਨ ਕਰ ਦਿਨੀ ਆ ਮੈਂ ਕਹ ਮੈਨੂੰ ਸੂਟ ਦੇ ਦੇ ਆ ਵਾਲਾ ਫੇਰ ਉਹ ਕਹਿੰਦੀ ਆ ਮੈਂ ਭਿਜਵਾ ਦਿੰਦੀ ਆ ਬਸ ਫੇਰ ਐਵੇਂ ਕਰਕੇ ਹੋ ਜਾਂਦਾ
ਸਵਾਦ ਵਾਲੀ ਜ਼ਿੰਦਗੀ ਕੀ ਵਧੀਆ ਕਿ ਵਿਆਹ ਤੋਂ ਪਹਿਲਾਂ ਆਲੀ
ਦੇਖੋ ਅਸਲ ਗੱਲ ਤੇ ਹੈ ਵਿਆਹ ਤੋਂ ਪੈਲਾਂ ਵਾਲੀ
ਅੱਛਾ ਪਰ ਵਿਆਹ ਤਾਂ ਇੱਕ ਦਿਨ ਕਰਾਣਾ ਹੀ ਪੈਣਾ
ਉਹ ਤਾਂ ਦੇਖੋ ਮਜਬੂਰੀ ਹੁੰਦੀ ਏ
ਹ ਹ
ਅੱਛੀ ਐ ਮਤਲਬ ਸੌਖਾ ਹੈ ਘਰ ਵੀ ਮਤਲਬ ਬੱਚੇ ਨੇ ਦਿਲ ਲੱਗਿਆ ਰਹਿੰਦਾ ਲੇਕਿਨ ਜੋ ਘਰ ਆਪਣੇ ਪੇਕਿਆਂ ਚ ਜੋ ਐਸ਼ ਓ ਕਰਿਆ ਉਹ ਕਿਤੇ ਹੋਰ ਨੀ ਹੁੰਦੀ
ਇਹ ਤਾਂ ਤੁਹਾਡੀ ਗੱਲ ਬਿਲਕੁਲ ਫੁਲ ਪੁਆਇੰਟ
ਹੁਣ ਜਿਵੇਂ ਮੈਂ ਹੁਣ ਅਸੀਂ ਐ ਦੇਖੀਏ ਜਿਵੇਂ ਕਿਸੇ ਬੰਦੇ ਨੇ ਰੋਟੀ ਨੀ ਖਾਧੀ ਉਹਨੂੰ ਕੋਈ ਨੀ ਪੁੱਛਣ ਵਾਲਾ ਤੂੰ ਰ ਰੋਟੀ ਖਾਧੀ ਨੀ ਨਹੀਂ ਖਾਧੀ ਐਹੀ ਕੁੜੀ ਪੇਕਿਆ ਚ ਹੋਵੇ ਤੇ ਮਾਂ ਦਸ ਵਾਰ ਪੁੱਛੇਗੀ ਤੂੰ ਰੋਟੀ ਖਾਧੀ ਹੈ ਨਹੀਂ ਖਾਧੀ ਖਾਧੀ ਹੈ ਨਹੀਂ ਖਾਧੀ ਇਹ ਵੀ ਫ਼ਰਕ ਹੁੰਦਾ ਬਣੀਆ ਬਣਾਈ ਗਰਮ ਰੋਟੀਆਂ ਪਲੇਟ ਚ ਆਦੀਆਂ ਨੇ ਇੱਥੇ ਪਹਿਲੇ ਸਾਰੇ ਟੱਬਰ ਲਓ ਉਸ ਤੋਂ ਬਾਅਦ ਸਾਡੀ ਵਾਰੀ ਆਂਦੀ ਹੈ ਤਾਂ ਰੋਟੀ ਠੰਡੀਆਂ ਹੋ ਜਾਂਦੀਆਂ ਨੇ ਕਦੀ ਸਬਜ਼ੀ ਨੀ ਬਚਦੀ ਕਦੀ ਕੁਛ
ਮਿਹਨਤ ਕਰਦੇ ਈ ਇਹ ਨੀ ਨਾਂ ਦੇੇਖਦੇ ਆਪਾਂ ਹੈਂ।
ਤੇ ਸਾਨੂੰ ਫਿਰ ਮਿਹਨਤ ਵੀ ਕਰਨੀ ਪੈਂਦੀ ਐ ਨਾ, ਮੈਂ ਕੇੜਾ ਕੱਲਾ ਕਾਰ ਕਰਦੀ ਆਂ ਮੈਨੂੰ ਜੋਬ ਵੀ ਕਰਨੀ ਪੈਂਦੀ ਐ ਫੇਰ ਆ ਕੇ ਘਰ ਦਾ ਵੀ ਕਰਨਾ ਪੈਂਦਾ।
ਅੱਛਾ ਮੈਨੂੰ ਤਾਂ ਏਦਾਂ ਲੱਗਦੇ ਜੇੜੇ ਬੰਦੇ ਜੋਬ ਕਰਨ ਨੂੰ ਕੈਂਦੇ ਤੀਵੀਆਂ ਨੂੰ ਓ ਥੋੜੀਆਂ ਲੱਕੀ ਹੁੰਦੀਆਂ।
ਨਈਂ ਇਨ੍ਹਾਂ ਨੇ ਮੈਨੂੰ ਕਿਆ ਨੀ ਸੀਗਾ, ਇਨ੍ਹਾਂ ਨੇ ਕਿਆ ਸੀਗਾ ਵੀ ਤੇਰੀ ਮਰਜ਼ੀ। ਜੇ ਕਿਉਂਕਿ ਦੇਖੋ ਮੈਂ ਮਾਸਟਰਸ ਵੀ ਕੀਤੀ ਹੋਈ ਐ ਤੇ ਮਾਸਟਰਸ ਕਰਵਾ ਕੇ ਮੈਨੂੰ ਘਰ ਨੀਂ ਬਿਠਵਾਇਆ ਕੈਂਦੇ ਚੱਲ ਤੇਰੀ ਮਰਜ਼ੀ ਏ ਤੇਰੇ ਤੋਂ ਹੁੰਦੀ ਐ ਤੂੰ ਕਰ ਲੈ।
ਓ ਕਿਸ ਚੀਜ਼ ਦੀ ਹੁੰਦੀ। ਚਲੋ ਠੀਕ ਐ ਦੀਦੀ, ਫੇਰ ਅੱਗੇ ਕਰਦੇ ਆਂ ਆਪਾਂ ਤਾਣਾ ਨਾਲ ਗੱਲ ਕਰਕੇ ਬੋਤ ਵਧੀਆ ਲੱਗਾ।
ਆਂਪਾ ਕਰਦੇ ਆਂ ਗੱਲ, ਓਕੇ।